ਹੈਲੋ, ਸਸ੍ਰੀ ਅਕਾਲ ਮੈਮ। ਹੈਲੋ।
ਸਸ੍ਰੀ ਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਊ?
ਠੀਕ ਆ ਜੀ, ਵਧੀਆ ਜੀ, ਤੁਸੀਂ ਦੱਸੋ ਜੀ?
ਅਸੀਂ ਵੀ ਵਦੀਆ ਜੀ।
ਅੱਛਾ, ਚਲੋ ਵਧੀਆ ਗੱਲ ਆ ਮੈਮ, ਕੁਛ ਨੀ ਮੈਮ ਫ੍ਰੀ ਸੀਗੇ ਜੀ।
ਅੱਛਾ-ਅੱਛਾ, ਹੋਰ ਸੁਣਾਓ? ਮੈਂ ਵੀ ਫ੍ਰਰੀ ਬੈਠੀ ਸੀ ਜੀ।
ਅੱਛਾ ਜੀ ਅੱਛਾ, ਚਲੋ ਵਧੀਆ ਹੈਗਾ ਈ।
ਹੰ-ਹੰ।
ਚਲੋਂ, ਅੱਜ ਆਪਾਂ ਗੱਲ ਕਰਾਂਗੇ ਜੰਕ ਫੂਡ ਬਾਰੇ ਜੀ।
ਠੀਕ ਐ ਜੀ।
ਜੰਕ ਫੂਡ ਵੀ ਤੁਸੀਂ ਲਾ ਲਓ ਆਪਣੇ ਲਈ ਐਵੇਂ, ਜਿਦੇ ਵਿੱਚ ਕੇ ਚਰਬੀ, ਖੰਡ ਤੇ ਨਮਕ ਬਓਤ ਹੁੰਦੀ ਐ।
ਹਾਂਜੀ-ਹਾਂਜੀ।
ਪਰ ਉਦੇ ਵਿੱਚ ਆਪਾਂ ਜਿੱਦਾਂ ਕੈਂਨੇ ਆ, ਵਿਟਾਮਿਨ, ਫਾਈਬਰ ਓ ਹੁੰਦੇ ਨੀ ਹੈਗੇ।
ਹਾਂਜੀ।
ਕਿਉਂਕੇ ਇਨਾਂ ਦੀ ਤਾਂ ਆਪਣੇ ਸਰੀਰ ਨੂੰ ਲੋੜ ਹੁੰਦੀ ਐ।
ਹਾਂਜੀ-ਹਾਂਜੀ।
ਜਦੋਂ ਕੇ ਖੰਡ, ਨਮਕ ਦੀ ਮਾਤਰਾ ਜਾਦਾ ਹੋਣ ਕਰਕੇ ਇਨੂੰ ਆਪਾਂ ਕੀ ਕਹਿ ਸਕਦੇ, ਖਾਲੀ ਕੈਲਰੀ ਵਾਲਾ ਭੋਜਨ ਕਹਿ ਸਕਦੇ ਆ ਗੇ।
ਹਾਂਜੀ।
ਜਿਵੇਂ ਤੁਸੀਂ ਲਾ ਲੋ ਵੀ ਜੰਕ ਫੂਡ ਦੇ ਵਿੱਚ ਕੇੜੇ ਆਉਂਦੇ ਨੇ ਫਾਸਟ ਫੂਡ ਦੀ ਗੱਲ ਕਰੀਏ ਪਹਿਲਾਂ ਆਪਾਂ, ਉਹਦੇ ਵਿੱਚ ਵੇਖੋ ਫਰੈਂਚ-ਫਰਾਈਜ਼ ਹੋ ਗਏ, ਨੂਡਲਸ ਹੋ ਗਏ, ਸਮੋਸੇ।
ਪੀਜ਼ਾ ਹੋ ਗਿਆ ਜੀ, ਹਾਂਜੀ।
ਤੇ ਦੂਸਰਾ ਇੱਕ ਹੁੰਦੇ ਨੇ ਪੈਕਡ ਸਨੈਕਸ ਦੇਖੋਂ ਹਨਾ।
ਹਾਂਜੀ।
ਜਿਦੇ ਵਿੱਚ ਚਿਪਸ ਹੋ ਗਏ, ਕੁਰਕਰੇ, ਨਮਕੀਨ।
ਹਾਂਜੀ।
ਤੇ ਇੱਕ ਹੋ ਗੀ ਆ ਆਪਣੇ ਕੋਲੇ ਹੁੰਦੇ ਨੇ, ਜਿਵੇਂ ਕੋਲਡ ਡਰਿੰਕਸ ਪੈਕਡ ਜੂਸ। ਕੇਕ ਹਾਨਾ ਆਈਸ ਕਰ੍ਰੀਮ, ਇਹ ਸਾਰੀਆਂ ਕੀ ਹੋ ਗਿ ਗਈਆ, ਮਿੱਠੇ ਦੇ ਵਿੱਚ ਆ ਗਈਆ।
ਹਾਂਜੀ-ਹਾਂਜੀ।
ਆਪਾਂ ਅੱਜ-ਕੱਲ੍ਹ ਦੇਖੋ, ਵੀ ਜੰਕ-ਫੂਡ ਐ, ਕਿੰਨਾ ਜ਼ਿਆਦਾ ਫੇਮਸ ਹੋ ਰਿਹਾ ਗਾ?
ਹਾਂਜੀ, ਜਿਵੇਂ ਬੱਚੇ ਐ ਰੋਟੀ ਖਾਣੀ ਪਸੰਦ ਹੀ ਨੀ ਕਰਦੇ, ਇਹ ਚੀਜ਼ਾਂ ਜ਼ਿਆਦਾ ਖਾਣੀਆਂ ਪਸੰਦ ਕਰ ਰਹੇ ਨੇ।
ਹਾਂਜੀ ਬਿਲਕੁਲ ਜੀ।
ਜੇ ਉਨਾਂ ਨੂੰ, ਹਾਂਜੀ ਹਾਂ।
ਇਹ ਸੁਵਾਦ ਜਾਦਾ ਹੁੰਦਾ ਇੱਕ ਤਾਂ ਦੇਖੋਂ
ਹਾਂਜੀ।
ਇਦੇ ਵਿੱਚ ਨਮਕ, ਖੰਡ, ਇੱਕ ਵੱਧੋ-ਵੱਧ ਮਸਾਲੇ ਪਾਏ ਹੁੰਦੇ ਨੇ?
ਹਾਂਜੀ।
ਜੇੜੇ ਆਪਣੀ ਜੀਵ ਨੂੰ ਨੇ ਸਵਾਦ ਲੱਗਦੇ ਨੇ ਗੇ
ਸਵਾਦ ਲੱਗਦੇ ਨੇ ਹਾਂਜੀ-ਹਾਂਜੀ।
ਦੂਸਰਾ ਕੀ ਹੈ ਸਮੇਂ ਦੀ ਬੱਚਤ ਹੁੰਦੀ ਹੈ।
ਹਾਂਜੀ।
ਕਿਉਂਕਿ ਐ ਬਹੁਤ ਛੇਤੀ ਬਣ ਜਾਂਦੇ ਨੇ।
ਹਾਂਜੀ।
ਜਾਂ ਆਪਾਂ ਨੂੰ ਬਾਜ਼ਾਰ ਚੋਂ ਕੀ ਨੇ ਬਣੇ ਬਣਾਏ ਮਿਲ ਜਾਂਦੇ ਨੇ
ਹਾਂਜੀ ਔਡਰ ਕਰਕੇ ਮੰਗਵਾ ਲੈਂਦੇ ਨੇ ਦੇਖੋ ਬੱਚੇ ਅੱਜ-ਕੱਲ।
ਹਾਂਜੀ ਬਿਲਕੁਲ ਜੀ।
ਹਾਂਜੀ ਘਰੇ ਬੈਠੇ ਡਿਲੀਵਰ ਆ ਜਾਂਦਾ ਦੇਖੋ।
ਹਾਂਜੀ-ਹਾਂਜੀ।
ਹੂੰ!
ਕਿਉਂਕਿ ਬਹੁਤ ਸਾਰੇ ਕੈਫੇ ਜਾਂ ਰੈਸਟੋਰੈਂਟ ਨੇ ਦੇਖੋ ਜੇੜੇ ਔਨਲਾਈਨ ਸਰਵਿਸ ਦਿੰਦੇ ਨੇ ਗੇ।
ਦਿੰਦੇ ਨੇ ਹਾਂਜੀ-ਹਾਂਜੀ।
ਦੂਜਾ ਕੀ ਹੈ ਹੁਣ ਦੇਖੋ ਆਪਣੇ ਅੱਜ-ਕੱਲ ਹਰ ਇੱਕ ਬੰਦੇ ਕੋਲ ਮੋਬਾਇਲ ਫੋਨ ਹੈਗਾ।
ਹੂੰ!
ਓ ਤੇ ਬਹੁਤ ਸਾਰੇ ਪੀਜ਼ੇ, ਬਰਗਰ ਦੇ ਦੇਖੋ ਕਿੰਨੀਆਂ ਜ਼ਿਆਦਾ ਐਡਸ ਆਉਂਦੀਆਂ ਨੇ ਗਈਆ।
ਹਾਂਜੀ।
ਜਿਹੜੇ, ਕਿ ਨੌਜਵਾਨਾਂ ਨੂੰ ਬੱਚਿਆਂ ਨੂੰ, ਆਪਦੇ ਵੱਲ ਖਿੱਚਦੇ ਨੇਗੇ
ਹਾਂਜੀ -ਹਾਂਜੀ।
ਜਿਹਦੇ ਨਾਲ, ਲੋਕ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਨੂੰ ਪ੍ਰੈਫਰੈਂਸ ਦਿੰਦੇ ਨੇ,
ਹਾਂਜੀ।
ਜੰਕ ਫੂਡ ਆਪਾਂ ਖਾ ਤਾਂ ਬਹੁਤ ਰਹੇ ਹਾਂ, ਪਰ ਇਹਦੇ ਨਾਲ ਆਪਣੇ ਸਰੀਰ ਨੂੰ ਬਿਮਾਰੀਆਂ ਵੀ ਬਹੁਤ ਲੱਗ ਦੁਨੀਆਂ ਨੇ ਜੀ।
ਹਾਂਜੀ, ਨੁਕਸਾਨ ਬਹੁਤ ਨੇ, ਇਹਨਾਂ ਚੀਜ਼ਾਂ ਦੇ।
ਹਾਂਜੀ।
ਜਿਵੇਂ ਦੇਖੋ ਲੀਵਰ ਫੈਟੀ ਹੋ ਜਾਂਦਾ ਹੈ।
ਬਿਲਕੁਲ ਜੀ।
ਹਾਂਜੀ ਫੈਟ ਵੱਧ ਜਾਂਦੀ ਹੈ, ਦੇਖੋ ਦਿਲ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ। ਹਾਂਜੀ, ਕਈ ਕੇਸਿਸ ਦੇਖੋ ਹੁਣ ਹਾਂਜੀ ਜਿਵੇਂ, ਕਈ ਕੇਸਿਸ ਆਪਾਂ ਦੇਖੇ ਨੇ, ਹੁਣ ਪਹਿਲਾਂ
ਹਾਂਜੀ।
ਤੇ, ਉਹਦੇ ਵਿੱਚ, ਦੱਸਦੇ ਨੇ ਬੱਚੇ ਨੇ ਦੇਖੋ ਕੁਰਕਰੇ ਖਾ ਕੇ, ਉਹਨੂੰ ਮਤਲਬ ਏਦਾਂ ਦੀ ਪ੍ਰੋਬਲਮ ਆਈ। ਕੋਈ ਦਿਲ ਦੀ ਪ੍ਰੋਬਲਮ ਆ ਗਈ।
ਅੱਛਾ ਜੀ।
ਜਿਵੇਂ ਆਪਾਂ ਕਹਿ ਦਿੰਦੇ, ਕੁਰਕਰਿਆਂ ਦੇ ਵਿੱਚ ਪਲਾਸਟਿਕ ਹੈ।
ਹਾਂਜੀ।
ਹਾਂਜੀ ਬੱਚੇ ਖਾਂਦੇ ਨੇ ਦੇਖੋ ਛੋਟੇ ਛੋਟੇ ਬੱਚੇ ਖਾਂਦੇ ਨੇ, ਨਾਲ ਕੋਲਡ ਡਰਿੰਕਸ ਲੈਂਦੇ ਨੇ ਉਹਦੇ ਨਾਲ
ਹਾਂਜੀ, ਬਿਲਕੁਲ ਜੀ, ਬਿਲਕੁਲ।
ਇਹ ਦੇਖੋ ਦਿਲ ਤੇ, ਛਾਤੀ ਤੇ, ਇਹ ਚੀਜ਼ਾਂ ਜੰਮਦੀਆਂ ਨੇ।
ਹਾਂਜੀ ਮੈਮ, ਕਿਉਂਕਿ ਜਿਹੜਾ ਆਪਣਾ ਕੈਸਟਰ੍ਰੋਲ ਹੈ, ਨਾ ਉਹ ਖਰਾਬ ਹੋ ਜਾਂਦਾ ਹੈਗਾ।
ਹਾਂਜੀ।
ਜਿਹਦੇ ਨਾਲ, ਆਪਣਾ ਬੀ ਪੀ ਹੈ, ਉਹ ਵੀ ਵੱਧਣ ਲੱਗ ਜਾਂਦਾ।
ਹਾਂਜੀ।
ਇਹਦੇ ਨਾਲ ਆਪਾਂ ਨੂੰ ਹਾਰਟ ਅਟੈਕ ਵੀ ਆ ਸਕਦਾ ਦੇਖੋ ਹਨਾ।
ਹਾਂਜੀ -ਹਾਂਜੀ।
ਤੇ ਇਹਦੇ ਨਾਲ -ਨਾਲ ਆਪਣਾ ਮੋਟਾਪਾ ਜਿਹੜਾ ਉਹ ਵੀ ਬਹੁਤ ਛੇਤੀ ਵੱਧਦਾ ਹੈਗਾ।
ਹਾਂਜੀ ਮੈਮ।
ਕਿਉਂਕਿ, ਇਹਦੇ ਵਿੱਚ, ਬਹੁਤ ਜਿਆਦਾ ਕੈਲਰੀਜ਼ ਹੁੰਦੀਆਂ ਨੇ ਹੈਗੀਆਂ।
ਹਾਂਜੀ, ਜਿਵੇਂ ਇਹਦੀ ਕੋਲਡ ਡਰਿੰਕਸ ਦੀ ਗੈਸ ਦੇਖਲੋ ਜਿਹੜੀ ਇਹ ਅੰਦਰ ਹਾਂਜੀ! ਹਾਂਜੀ ਇਹ ਅੰਦਰ ਜਾ ਕੇ ਤੁਸੀਂ, ਬਹੁਤ ਖਰਾਬੀ ਕਰਦੀ ਹੈ, ਜੀ ਆਪਾਂ ਨੂੰ ਜਿਵੇਂ ਆਪਾਂ ਕਹਿੰਦੇ ਇੱਕ ਇਸ ਤਰ੍ਹਾਂ ਤਜਾਬ ਬਣਾਉਦੀ ਹੈ।
ਹਾਂਜੀ, ਹਾਂਜੀ।
ਹਾਂਜੀ, ਛੇਤੀ -ਛੇਤੀ ਹਜ਼ਮ ਹੋਣ ਵਾਲੀ ਚੀਜ਼ ਤਾਂ ਹੈ, ਨੀ ਦੇਖੋ ਮੈਡਮ ਇਹ।
ਹਾਂਜੀ ਮੈਮ, ਆਪਾਂ ਨੂੰ ਨਾ ਇੱਕ ਵਾਰ ਠੰਡਾ ਤਾਂ ਬਹੁਤ ਲੱਗਦਾ, ਪੀ ਕੇ ਆਰਾਮ ਮਿਲਦਾ। ਪਰ, ਇਹ ਆਪਣੇ ਸਰੀਰ ਨੂੰ ਨੁਕਸਾਨ ਬਹੁਤ ਪਹੁੰਚਾਉਂਦਾ।
ਨਕਸ਼, ਹਾਂਜੀ- ਹਾਂਜੀ।
ਇਹਦੇ ਵਿੱਚ, ਮਿੱਠਾ ਵੀ ਬਹੁਤ ਹੁੰਦਾ।
ਹਾਂਜੀ।
ਜਿਦੇ ਨਾਲ ਆਪਣੇ ਸਰੀਰ।
ਦੇ ਵਿੱਚ ਇਕ ਚੁਲੇ ਦੇ ਉਹ ਵੀ ਵੱਧ ਜਾਂਦਾ ਐ ਗਾ।
ਵੱਧ ਜਾਂਦਾ, ਹਾਂਜੀ।
ਆਪ ਜੇ ਕਹਿ ਦਿਨੇ ਆ ਵੀ ਆਪਾਂ ਜੰਕ ਫੂਡ ਖਾਣਾ ਦੇਖੋ।
ਹਾਂਜੀ।
ਪਰ ਬਾਦ ਦੇ ਵਿੱਚ ਜਿਵੇਂ ਆਪਾਂ ਕਹਿਨੇ ਆ ਆਪਾਂ ਨੂੰ ਐਸਿਡਿਟੀ ਹੋ ਗਈ। ਆਪਣੇ ਪੇਟ ਵਿੱਚ ਗੈਸ ਬਣ ਗਈ, ਆਪਾਂ ਨੂੰ ਐਵੇਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਦਾ ਸਾਹਮਣਾ ਬਹੁਤ ਕਰਨਾ ਪੈਂਦਾ ਹੈਗਾ।
ਹਾਂਜੀ ਪਤਾ ਕੀ ਐ ਕੁਛ ਇਹ ਚੀਜ਼ਾਂ ਮੈਡਮ ਇਹ ਕਿਹੜਾ ਮਤਲਬ ਫਰੈਸ਼ ਮਿਲਦੀਆਂ ਨੇ ਮਾਰਕੀਟ ਚੋਂ।
ਹਾਂਜੀ ਬਿਲਕੁਲ ਜੀ।
ਹਾਂਜੀ ਪਤਾ ਨੀ ਦੋ ਦਿਨ ਪੁਰਾਣੀਆਂ ਹੋਣ। ਤਿੰਨ ਦਿਨ ਪੁਰਾਣੀਆਂ ਹੋਣ, ਹਾਂਜੀ।
ਇਹ ਬਹੁਤ ਅਸਰ
ਹਾਂਜੀ, ਹਾਂਜੀ।
ਨਾਮ ਦਾ, ਵੀ ਜਿਵੇ ਆਪਾਂ ਕਹਿੰਦੇ ਆ।
ਹਾਂਜੀ
ਜਿਹੜਾ ਆਪਾਂ ਨੂੰ ਕਹਿੰਦੇ ਵੀ ਵਾਰ-ਵਾਰ ਕਹਿ ਦਾ ਖਾਣ ਦਾ ਮਨ ਕਰ ਰਿਆ ਉਹਨੂੰ ਉਤਸ਼ਾਹਿਤ ਕਰਦਾ ਐ।
ਹਾਂਜੀ, ਹਾਂਜੀ ਇਹ ਤਾਂ ਹੈਗਾ ਈ ਐ ਹੁਣ ਤੁਸੀਂ,
ਜਿਹਦੇ ਨਾਲ ਆਪਣੇ ਅੰਦਰ ਜਿਹੜੀ ਕਰੇਵਿੰਗ ਬਹੁਤ ਹੁੰਦੀ ਐ। ਤੂੜਾ ਹੈਗਾ ਇਹ ਅਮਰੀਕੀ ਵਿਗਿਆਨੀ ਨੇ ਖੋਝ ਕਰੀ ਸੀ ਇਹ ਜੰਕ ਫੂਡ ਸ਼ਬਦ ਦੀ, ਤਾਂ ਕਿ ਕਹਿੰਦੇ ਵੀ ਲੋਕਾਂ ਨੂੰ